ਹੋਰ ਮੌਸਮ ਕਿਵੇਂਦਾ ਉੱਧਰ?
ਇੱਧਰ ਕੱਲ ਬਰਸਾਤ ਸੀ ਕੱਲ ਮੌਸਮ ਅੱਛਾ ਸੀ ਅੱਜ ਧੁੱਪ ਹੈ ਅੱਜ ਫੇਰ ਗਰਮੀ ਹੋ ਗਈ ਇੰਨੀ।
ਨਹੀਂ ਇੱਥੇ ਕੱਲ੍ਹ ਵੀ ਬਰਸਾਤ ਸੀ ਅੱਜ ਵੀ ਬਰਸਾਤ ਆ ਰਹੀ ਹੈ ਮਤਲਬ ਕਿ ਸਵੇਰੇ ਬਹੁਤ ਤੇਜ਼ ਸੀ ਮਤਲਬ ਮੌਸਮ ਬਹੁਤ ਠੰਡਾ ਹੋਇਆ ਦਾ ਅੱਜ ਅਤੇ-
ਨਹੀਂ-ਨਹੀਂ ਇਧਰ ਨੀ ਸੀ।
ਇਥੇ ਪੱਖੇ ਵੀ ਇਕ ਨੰਬਰ ਤੇ ਚੱਲਦੇ ਪਏ ਅੱਜ
ਪੱਖੇ ਬੰਦ ਸੀ ਸਾਰੀ ਦਿਹਾੜੀ ਪਰ ਅੱਜ
ਨਹੀਂ ਬੰਦ ਤੇ ਨੀ ਹੈਗੇ ਬਟ ਚੱਲਦੇ ਪਏ ਨੇ ਇਕ ਨੰਬਰ ਤੇ ਚੱਲਦੇ ਪੈ ਨੇ
ਉਹ ਬਾਈ ਹਦੇ ਨਾ ਬਿਲਕੁਲ ਹਲਕੇ ਹਲਕੇ
ਹਾਂਜੀ।
ਵੀ ਸਾਡੇ ਇੱਧਰ ਧੁੱਪ ਕਹਿੰਦਾ ਵੇਖ ਚਲਾ ਦੇ ਨਹੀਂ ਕਨੂੰ ਫੁੱਲ ਰੇਖਾ ਚਲਾ ਕੇ ਬੜੀ ਸੀ ਅੱਜ
ਅੱਛਾ ਜੀ
ਚਲ
ਹੋਰ ਤੁਸੀਂ ਸਫ਼ਾਈ ਰੋਜ਼ ਕਰਦੇ ਹੋ ਘ ਮਤਲਬ ਕਿ ਰਸੋਈ ਦੀ ਬੋਕਸ ਵਗੈਰਾ
ਦੋ ਤੇ ਹਫ਼ਤੇ ਬਾਅਦ ਕਰੀਦੇ ਹੈ
ਨਹੀਂ ਮੈਂ ਤੇ ਨਾ ਮੇਰਾ ਇਹ ਹਿਸਾਬ ਹੈ ਮੈਂ ਜਿਵੇਂ ਕਿ ਰੋਟੀ ਕੁ ਕੁਛ ਵੀ ਬਣਾਉਂਦੀ ਪ ਹ ਨਾ ਮੈਂ ਇੱਕ ਬੋਕਸ ਰੋਜ਼ ਸਾਫ਼ ਕਰਨਾ ਕਰਨਾ
ਅੱਛਾ
ਹਾਂਜੀ ਐਵੇਂ ਨਾ ਕੰਮ ਜਿਆਦਾ ਨੀ ਲੱਗਦਾ ਜੀ ਕਿ ਹਾਂ ਇੱਕ ਦਿਨ ਅਸੀਂ ਬੰਣ ਲਿਆ ਉਸ ਦਿਨ ਸਾਨੂੰ ਜਾਣਾ ਪੈ ਜਾਵੇਗੀ ਤੇ ਫੇਿਰ ਸਾਡਾ ਪੈਂਡਿੰਗ ਰਹਿ ਜਾਂਦਾ ਕੰਮ
ਹਾਂਜੀ
ਇੱਕ ਬੋਕਸ ਰੋਜ਼ ਸਾਫ਼ ਕਰਨਾ ਹੀ ਕਰਨਾ ਭਾਵੇਂ ਜਿਹੜਾ ਮਰਜ਼ੀ ਕਰਨਾ ਇਸ ਲਈ ਰਸੋਈ ਵੀ ਸਾਡੀ ਸਾਫ਼ ਰਹਿੰਦੀ ਹੈਗੀ ਹੈ ਐਵੇਂ ਤੇ
ਠੀਕ ਹੈ ਵਧੀਆ ਹੈ
ਰੋਟੀ ਬਣਾਉਂਦੇ ਬਣਾਉਂਦੇ ਆ ਜਾਂ ਕੁਛ ਕੋਈ ਕੰਮ ਕਰਦਿਆਂ ਕਰਦੇਿਆਂ ਜੇ ਟਾਈਮ ਹੈਗਾ ਦਸ ਪੰਦਰਾਂ ਮਿੰਟ ਮੈਂ ਨਾਲੋਂ ਨਾਲ ਹੀ ਇੱਕ ਇੱਕ ਬੋਕਸ ਰੋਜ਼ ਸਾਫ਼ ਕਰਨਾ ਹੀ ਕਰਨਾ
ਹਾਂ ਜਿਹੜਾ ਖਾਲੀ ਆ ਉਹੀ ਕਰਤਾ
ਹਾਂਜੀ
ਵਧੀਆ ਫਿਰ ਤਾਂ
ਸਫਾਈ ਆਪ ਨਹੀਂ ਇੱਕ ਦੋ ਹਫ਼ਤੇ ਬਾਅਦ ਨਹੀਂ ਉਹ ਫਿਰ ਜ਼ਿਆਦਾ ਐਵੇਂ ਲੱਗਦਾ ਜਿਵੇਂ ਅਸੀਂ ਸਫਾਈ ਨਹੀਂ ਕੀਤੀ ਹੁੰਦੀ
ਹਾਂ ਉਹ ਤਾਂ ਹੈ
ਰੋਜ਼ ਹੀ ਮਤਲਬ ਕਿ ਰੋਜ਼ ਇੱਕ ਬੋਕਸ ਕਰਨਾ ਹੀ ਕਰਨਾ ਜਿਸ ਟਾਈਮ ਵੀ ਟਾਈਮ ਮਿਲਿਆ ਜਿਸ ਟਾਈਮ ਸਾਰੇ ਸੋ ਜਾਂਦੇ ਨੇ ਫਿਰ ਮੈਂ ਲੱਗ ਜਾਂਦੀ ਹਾਂ ਮੈਨੂੰ ਨੀਂਦ ਬਹੁਤ ਘੱਟ ਆਉਂਦੀ ਹੈ
ਆ
ਦੁਪਹਿਰੇ ਨੀਂਦ ਮੈਨੂੰ ਬਹੁਤ ਘੱਟ ਆਉਂਦੀ ਹੈ ਦੁਪਹਿਰੇ ਮੈਨੂੰ ਇਹ ਹੁੰਦਾ ਕਿ ਮੈਂ ਕੋਈ ਕੰਮ ਕਰ ਲਵਾਂ
ਅੱਛਾ ਅੱਛਾ ਫ ਤੇ ਮੈਂ ਵੀ ਨੀ ਸੌਦੀ ਕੁੜੀ ਨੂੰ ਸੁਵਾ ਦਿੰਦੀ ਹਾਂ ਤੇ ਆਪ ਦਸ ਪੰਦਰਾਂ ਮਿੰਟ ਲੇਟ ਗਏ ਫੇਿਰ ਆਪਣਾ ਕੋਈ ਨਿੱਕਾ ਮੋਟਾ ਘਰ ਦਾ ਕੰਮ ਕਰ ਲਿਆ
ਸਾਨੂੰ ਲਾਲਚ ਹੁੰਦਾ ਨਾ ਕਿ ਅਸੀਂ ਬ ਸਾਡੇ ਬੱਚੇ ਸੋ ਗਏ ਨੇ ਹੁਣ ਅਸੀ ਕੁਛ ਹੋਰ ਕਰ ਲਈਏ ਬੱਚਿਆਂ ਨੂੰ ਸਵਾ ਲਈਏ ਕਿਉਂਕਿ ਸ ਸਾਰਾ ਦਿਨ ਅਸੀਂ ਬ ਬੱਚਿਆਂ ਦੇ ਮਗਰ ਹੀ ਲੱਗੇ ਰਹਿੰਦੇ ਆ ਸਾਨੂੰ ਇਹ ਹੁੰਦਾ ਕਿ ਹਾਂ ਸਾਡੇ ਬੱਚੇ ਸੋ ਜਾਣ ਅਸੀਂ ਫੇਿਰ ਹੁਣ ਉ ਇਹ ਹੁੰਦਾ ਅੰਦਰੋਂ ਕਿ ਹਾਂ ਸਾਡੇ ਬੱਚੇ ਸੁੱਤੇ ਦੇ ਅਸੀਂ ਹੋਰ ਕੁੱਛ ਕਰ ਲਈਏ। ਜਦੋਂ ਉੱਠੇ ਹੁੰਦੇ ਧਿਆਨ ਉਹਨਾਂ ਹੁੰਦਾ ਕਿ ਹਾਂ ਇਹ ਕੁਛ ਕਰ ਨਾ ਲਵੇ ਆ ਇਹ ਕੁਛ ਕਰ ਨਾ ਲਵੇ ਸਾਰਿਆਂ ਨਾਲ ਜ਼ਿਆਦਾ
ਮੈਂ ਕੁੜੀ ਨੂੰ ਆਪਣਾ ਇੱਕ ਵਜੇ ਸਵਾਂਦੀ ਹਾਂ ਮੈਨੂੰ ਸੋਏਗੀ ਹੂੰ ਲੰਚ ਬਣਾ ਕੇ ਆਉਣਾ ਫਟਾਫਟ ਮੈਂ ਲੰਚ ਬਣਾਨਾ ਇਹਨੂੰ ਸਵਾਨ ਸਵਾ ਦੇਰ ਹੁੰਦੀ ਹੈ ਮੇਰੀ
ਅੱਛਾ ਨਹੀਂ ਡਰ ਤੇ ਤਾਂ ਲੱਗਦਾ ਨਾ ਕਿਉਂਕਿ ਬੱਚੇ ਦਰਵਾਜ਼ੇ 'ਚ ਬੜਾ ਹੱਥ ਦੇ ਦਿੰਦੇ ਨੇ।
ਬੜਾ ਬੜਾ ਸਾਡੀ ਤੇ ਪਾਣੀ ਬੜਾ ਖੇਲਦੀ ਹੈਆਂ ਟੋਟੀ ਲੱਗੀ ਦੀ ਕਮਰੇ ਤੇ ਬਿਲਕੁਲ ਬਾਹਰ ਟੋਟੀ ਲਵਾਈ ਦੀ ਹੈ ਪਾਣੀ ਵਾਲੀ ਉਹਨੂੰ ਖੋਲ ਕੇ ਥੱਲੇ ਬੈਠੀ ਰਹੇਗੀ। ਨਾਉਂਦੀ ਰਹੇਗੀ।
ਅੱਛਾ ਬੱਚਿਆਂ ਬੜਾ ਬਹੁਤ ਤੰਗ ਕਰਦੇ ਆ। ਬ ਸੋਹਣੇ ਵੀ ਤਾਂ ਬੱਚੇ ਸਹੀ ਲੱਗਦੇ।
ਪਰ ਜਦੋਂ ਸ਼ਰਾਰਤਾਂ ਕਰਦੇ ਨਾ ਫਿਰ ਸੋਹਣੇ ਨਹੀਂ ਲਗਦੇ।
ਬੱਚਿਆਂ ਨਹੀਂ ਕਰਨੀਆਂ ਸ਼ਰਾਰਤਾਂ ਅਸੀਂ ਥੋੜ੍ਹੇ ਨਾਲ ਕਰਨੀਆਂ ਹੁਣ
ਆ ਉਹ ਤੇ ਹੈ ਪਰ ਮਾਵਾਂ ਕੰਮ ਕਰਦੇ ਕਰਦੇ ਥੱਕ ਜਾਂਦੀਆਂ ਬੱ
ਕੰਮ ਗੰਦ ਪਾਉਣਾ ਬਟ ਸਫ਼ਾਈ ਵੀ ਜ਼ਰੂਰੀ ਹੈਗੀ ਹੈ।
ਤੁਹਾਨੂੰ ਮੈਨੂੰ ਡਬਲ ਸਫਾਈ ਕਰਨੀ ਪੈਂਦੀ ਹੈ ਨਾ ਮੇਰਾ ਮੇਰਾ ਫਲੋਰ ਉੱਤੇ ਹੈ ਪਹਿਲੇ ਉੱਤੇ ਦੀ ਫਿਰ ਨੀਚੇ ਦੀ ਫਿਰ ਪਣੀਆਂ ਦੀ
ਅੱਛਾ ਜੀ
ਮੈਨੂੰ ਬੜੀ ਦਿੱਕਤ ਪੈਂਦੀ ਮੈਂ ਫਿਰ ਇੱਕ ਦਿਨ ਪੌੜੀਆਂ ਬੰਨੀ ਆ ਇੱਕ ਦਿਨ ਆਪਣਾ ਰੂਮ ਤੇ ਮੈਂ ਰੋਜ ਕਰਦੀ ਹਾਂ ਇਕ ਕਿ ਦਿਨ ਮੰਮੀ ਦਾ ਰੂਮ ਕਿ ਦਿਨ ਪੌੜੀਆਂ ਪੈਂਦੀਆਂ ਤੇ ਕਿਚਨ ਹੀ ਤਾਂ ਰੋਜ਼ ਹੁੰਦੀ ਹੁੰਦੀ ਐ।
ਸਾਡਾ ਹਜੇ ਪਤਾ ਹੀ ਨਹੀਂ ਕੀ ਪਰ ਮੈਂ ਕੀ
ਨਹੀਂ ਉਹ ਨਾ ਮੈਨੂੰ ਮੈਨੂੰ ਕਾਲ ਆ ਗਈ ਸੀ ਇਹਨਾਂ ਦੀ ਕਹਿੰਦੇ ਤੂੰ ਬਣਾਇਆ ਕੁਛ ਮੈਂ ਕਿਹਾ ਹਾਂਜੀ ਮੈਂ ਪਨੀਰ ਦਾ ਮਸਾਲਾ ਬਣਾ ਰਹੀ ਹਾਂ। ਰਹਿਣਦੇ ਨਾ ਬ ਆ ਅਸੀਂ ਸ਼ਾਹੀ ਪਨੀਰ ਬਾਜ਼ਾਰੋਂ ਲਿਆਣੇ ਆ। ਮੈਂ ਕਿਹਾ ਠੀਕ ਹ ਮੈਂ ਉਥੇ ਹੀ ਬੰਦ ਕਰਕੇ ਆ ਗਈ ਹਾਂ ਮੈਂ ਠੀਕ ਹੈ
ਫ ਕਦੀ ਬਜ਼ਾਰੋਂ ਵੀ ਖਾਣੀ ਚਾਹੀਦੀ ਹੈ ਅੱਛਾ ਹੁੰਦਾ ਘਰ ਰੈਸਟ ਵੀ ਦੇਣਾ ਚਾਹੀਦਾ ਕਦੀ ਕਦੀ
ਨਹੀਂ ਮੈਂ ਤੇ ਤਿਆਰ ਸੀ ਬਣਾਉਣ ਨੂੰ ਮੈਨੂੰ ਮ ਉਹ ਉਹ ਨੀ ਹੈ ਆਲਸ ਨੀ ਹੈ ਚੀਜ਼ਾਂ ਬਣਾਉਣ ਦਾ ਮੈਂ ਬਣਾ ਦੇਵਾਂਗੀ ਬਟ ਜੇ ਕੋਈ ਬਣਾ ਕੇ ਬਾਜ਼ਾਰੋਂ ਲਿਆਵੇ ਨਾ ਫੇਿਰ ਬਹੁਤ ਗੁੱਸਾ ਚੜਦਾ
ਤੇ ਉਹ ਫਿਰ ਪਤਾ ਖਣ ਹੁੰਦਾ ਕਿ ਹੁਣ ਸਵੇਰੇ ਖਾਏ ਕੇ
ਕਿਤੇ ਅਸੀਂ ਐਡੀ ਮਿਹਨਤ ਲਾ ਕੇ ਚੀਜ਼ ਬਣਾਈਏ ਉੱਪਰੋਂ ਦੀ ਬਾਜ਼ਾਰੋਂ ਦੀ ਚੀਜ਼ ਆ ਕਹੀਏ ਫੇ ਉਹ ਵੀ ਨਾ ਖਾਜ ਉਹ ਵੀ ਨਾ ਖਾਧੀ ਜਾਵੇ, ਤੇ ਉਹ ਵੀ ਨਾ ਖਾਧੀ ਜਾਵੇ। ਫੇ ਜ਼ਿਆਦਾ ਗੁੱਸਾ ਚੜਦਾ
ਆਾਂ ਮੈਂ ਤੇ ਤਾਂ ਮੰਗਵਾਉਣੀ ਆ ਜਦੋਂ ਮੈਂ ਬਾਜ਼ਾਰ ਜਾਵਾਂ ਨਾ ਉਸ ਤੋਂ ਬਾਅਦ ਮੇਰੇ ਕੋਲ ਘਰ ਆ ਕੇ ਮੇਰੇ ਕੋਲ ਬਣਦੀ ਨੀ ਆ ਮੈਂ ਉਸਨੂੰ ਰੋਟੀ ਬਣਾ ਦਾਂਗੀ ਸਬਜ਼ੀ ਲਿਆਓ ਬਜ਼ਾਰੋਂ।
ਨਹੀਂ ਬਣਦੀ। ਬਣਾ ਅਸੀਂ ਬਣਾ ਲੇਡੀਜ਼ ਦਾ ਕੰਮ ਕੀ ਹੈ, ਜਾਣ ਤੋਂ ਪਹਿਲਾਂ ਵੀ ਬਣਾ ਕੇ ਜਾਣਾ ਸਾਰਾ ਕੁਛ ਆ ਕੇ ਵੀ ਬਣਾਣਾ ਸਾਰਾ ਕੁਛ।
ਹਾਂ ਫੇਿਰ ਮੈਂ ਰੋਟੀ ਬਣਾ ਦੇਨੀ ਆ ਕੇ ਫੁਲਕੇ ਵਗੈਰਾ ਲਾ ਦੇਨੀਯ। ਸਬਜ਼ੀ ਮੈਂ ਕਹਿੰਦੀ ਹਾਂ ਬਜ਼ਾਰੋਂ ਲੈ ਆਉ। ਹੁਣ ਮੈਂ ਬਾਜ਼ਾਰੋਂ ਕੁੜੀ ਨੂੰ ਲੈ ਕੇ ਆਈ ਆ। ਯਾਰੋ ਅੱ ਮੈਨੂੰ ਕਹਿੰਦੀ ਤੂੰ ਘੁਮਾਣ ਲੈ ਜੀ ਮੰਮਾ ਯਾਰ, ਮੈਂ ਧੁੱਪ ਚ ਮੌਸਮ ਠੀਕ ਹੋਗਾ ਫਿਰ ਇਹਨੂੰ ਬਾਜ਼ਾਰ ਘੁਮਾ ਲਿਆਵਾਂਗੇ ਮੈਂ
ਅੱਜ ਮੌਸਮ ਸਹੀ ਸੀ। ਮੈਂ ਚਲੀ ਮੈਂ ਕੱਲੀ ਚਲੀ ਗਈ ਸੀ ਬੱਚਿਆਂ ਨੂੰ ਘਰ ਛੱਡ ਗਈ ਸੀ। ਟੀ ਵੀ ਦੇਖਦੀਆਂ ਪਆਂ ਸੀ ਆਪਣਾ ਇੰਟਰਟੇਨਮੈਂਟ ਕਰਦੀਆਂ ਪੈਯਾ ਸੀ ਮੈਂ ਕਰਦੀ ਯ ਰੋ ਉਹ ਵੀ ਜ਼ਰੂਰੀ ਹੈ।
ਹਾਂਜੀ ਸਹੀ ਹੈ ਫੋਨ ਨਾਲੋਂ ਅੱਛਾ ਟੀ ਵੀ ਹੈ।
ਹਾਂਜੀ ਵਲੋਗਸ ਵਗੈਰਾ ਦੇਖਦੀਆਂ ਨੇ ਨਾ।
ਹਾਂਜੀ।
ਬਟ ਸਿੱਖਣ ਨੂੰ ਕੀ ਮਿਲਦਾ ਪਿਆ ਉਹਨਾਂ ਨੂੰ ਉਵੀ ਵਲੋਗਸ ਹੀ ਮਿਲਦੇ ਪਏ ਨ ਸਿੱਖਣ ਨੂੰ, ਬੱਸ ਵਲੋਗਸ ਤੇ ਕੋਈ ਬੈਨੀਫਿਟ ਤੇ ਹੈ ਨ ਉਹਨਾਂ ਦਾ।
ਬੰਦੇ ਦੀ ਰੂਟੀਨ ਦੱਸਦੇ ਹ, ਅਸੀਂ ਇਹ ਕਰਦੇ ਹਾਂ, ਉਹਨਾ ਨੂੰ ਪੈਸੇ ਮਿਲ ਹੈ।
ਬਟ ਨਹੀਂ ਨਾ ਇਹ ਚੀਜ਼ ਦੇਖਣੀ ਨੀ ਚਾਹੀਦੀ ਨਾ, ਬੱਚਿਆਂ ਨੂੰ ਵੀ ਬੱਚਿਆਂ ਨੂੰ ਕੋਈ ਐਸੀ ਚੀਜ਼ ਦੇਖਣੀ ਚਾਹੀਦੀ ਜਿਨਾਂ ਨੂੰ ਉਹਨੂੰ ਸਿੱਖਿਆ ਮਿਲੇ, ਪੜ੍ਹਾਈ ਜਿਵੇਂ ਕੋਈ ਮੈਥਮੈਟਿਕ ਦੇ ਸਮ ਕਰਨੇ ਚਾਹੀਦੇ ਹੈ। ਇੰਗਲਿਸ਼ ਦੇ ਸਮ ਕਰਨੇ ਚਾਹੀਦੇ ਹੈ। ਸਾਰੇ
ਕੋਈ ਪੋਇਮਸ ਵਗੈਰਾ ਲਗਾ ਕੇ ਦੇਣੀਆਂ ਚਾਹੀਦੀਆਂ ਨੇ ਟੀਵੀ ਤੇ। ਇਹਦੇ ਨਾਲ ਸਾਡੀਆਂ ਅੱਖਾਂ ਵੀ ਨਹੀਂ ਖ਼ਰਾਬ ਹੁੰਦੀਆਂ।
ਜਿੰਨੇ ਮਰਜ਼ੀ ਲਗਾ ਦੋ ਦੇਖਣਾ ਹੀ ਨਹੀਂ।
ਉਹਨੇ ਕਹਿਣਾ ਅਸੀ ਇਹ ਦੇਖਣਾ ਹੀ ਨੀ ਸਾਨੂੰ ਏਹ ਲਾ ਕੇ ਦੋ।
ਅੱਜ-ਕਲ ਵਲੋਗਸ ਦਾ ਜ਼ਿਆਦਾ ਹੋ ਗਿਆ। ਸਾਰੇ ਬੱਚਿਆਂ ਦਾ ਇਹੀ ਹੈ, ਬਲੋਗ ਤੇ ਦੇਖਦੇ ਨਾ ਸਾਰੇ
ਨ ਰਹੇ ਨੇ ਸਾਡੀ ਵੀ ਛੋਟੀ ਹੈ ਨਾ ਕੁੜੀ ਮੇਰੀ ਉਹ ਵੀ ਨਿੱਕੇ-ਨਿੱਕੇ ਬੱਚੇ ਦੇ ਵਲੋਗਸ ਦੇਖਦੀ ਹੈ।
ਹਾਂਜੀ ਨਿੱਕੇ-ਨਿੱਕੇ ਬੱਚੇ ਅੱਜ-ਕਲ੍ਹ ਬਲੋਗਸ ਬਣਾ ਰਹੇ ਆ। ਅ ਇੱਕ ਅਰਮਾਨ ਮਲਿਕ ਵਾਲੇ ਬਲੋਗ
ਹਾਂਜੀ-ਹਾਂਜੀ ਬਹੁਤ ਜ਼ਿਆਦਾ ਉਹਦੀ ਪੂਰੀ ਫੈਮਿਲੀ ਬਣਾ ਰਹੀ ਏ।
ਹਾਂਜੀ-ਹਾਂਜੀ।
ਛੋਟੇ ਬੱਚਿਆਂ ਦੀ।
ਅਨਾਇਆ ਰੀਲ ਚੱਲ ਰਹੀ ਹੈ ਅਨਾਇਆ ਨਿੱਕੀ। ਕੁੜੀ ਹੈਗੀ ਹੈ ਉਹ ਵੀ ਬੱਚੇ ਨਿੱਕੇ ਬਹੁਤ ਦੇਖਦੇ ਨੇ ਸਭ ਪਰ ਅਨਾਇਆ ਕੌਣ ਹੈ?
ਮੇਰੇ ਬੱਚੇ ਨਹੀਂ ਉਹ ਦੇਖਦੇ ਮੇਰੇ ਬੱਚੇ ਸੋਰਸਵਜੋਸ਼ੀ ਦਾ ਦੇਖਦੇ ਨੇ।
ਜਿਹੜੀ ਸਾਡੀ ਛੋਟੀ ਆ ਨਾ ਉਹ ਅਨਾਇਆ ਦੇਖ ਲੈਗੀ ਓਰ ਮਕਾਨ ਮਾਲਕ ਦੇ ਬੱਚੇ ਆਉਂਦੇ ਨਾ ਲੋਕ ਤੂਬਾ ਮਲਿਕ
ਹਾਂਜੀ-ਹਾਂਜੀ-ਹਾਂਜੀ ਇਹ ਵੀ ਮੇਰੇ ਬੱਚੇ ਵੀ ਤੂਬਾ ਦੇ ਆਯਨ ਦੇ ਬਟ ਵਲੋਗਸ ਦੇਖਣ ਦਾ ਫਾਇਦਾ ਠੀਕ।
ਕੋਈ ਫਾਇਦਾ ਨਹੀਂ ਹੈ।
ਫਾਇਦਾ ਨਹੀਂਨ ਹੈ ਜਿਹਨਾਂ ਤੋਂ ਬੱਚਿਆਂ ਨੂੰ ਸਿੱਖਿਆ ਮਿਲੇ ਕੁਛ ਸਿੱਖਣ ਨੂੰ ਮਿਲੇ ਉਹ ਚੀਜ਼ ਸਾਨੂੰਦਿਖਾਉਣੀ ਚਾਹੀਦੀ ਬੱਚਿਆਂ ਨੂੰ। ਅਸੀਂ ਵੀ ਉਹਨਾ ਨਾਲ ਬੈਠ-ਬੈਠ ਜਾਂਦਿਆ ਦੇਖਣ ਫੇਰ ਬੱਚਿਆਂ ਨੇ ਵੀ ਤਾਂ ਦੇਖਣਾ ਹੀ ਹੈ। ਬਟ ਐਵੇ ਨੀ ਨਾ ਕਰਨਾ। ਤੁਹਾਡੀ ਛੋਟੀ ਹੈ ਨਾ ਤਾਂ ਕਰਕੇ ਤੁਸੀਂ ਛਿਨ ਚੈਨ ਦਿਖਾ ਦਿੰਦੇ ਹੋ। ਮੇਰੇ ਤੇ ਬੱਚੇ ਵੱਡੇ ਹੋ ਗਏ ਉਹ ਵਲੋਗਸ ਹੀ ਦੇਖ ਦੇ ਨੇ। ਫਿਰ ਇੰਟਰਸਟ ਸਾਡਾ- ਸਾਡਾ ਵੀ
ਇੱਕ ਵਾਰੀ ਇੱਕ ਵਾਰੀ ਬਲੋਕ ਦੇਖੋ ਨਾ ਫੇਰ ਆਦਤ ਪੈ ਜਾਂਦੀ ਏ
ਆਹ ਹਾਂਜੀ।
ਹੋਰ ਸੁਣਾਓ?
ਜਿਹਨਾਂ ਦੇ ਅਰਮਾਨ, ਅਰਮਾਨ ਮਲਿਕ ਦੇ ਵਲੋਗ
ਨਹੀਂ ਉਹ ਨਾ ਅਰਮਾਨ ਮਲਿਕ ਦਾ ਨਾ ਦੇਖਣਾ ਹੀ ਨੀ ਚਾਹੀਦਾ ਸਾਨੂੰ। ਕਿਉਕਿ ਬੱਚਿਆਂ ਨੂੰ ਬਹੁਤ ਨੈਗੇਟਿਵਿਟੀ ਦੱਸਦੇ ਪਏ ਨੇ ਉਹਦੇ ਚ।
ਮੈਂ ਪਹਿਲੇ ਬੜਾ ਦੇਖਦੀ ਸੀ ਹੁਣ ਮੈਂ ਬੰਦ ਕਰਤਾ ਮੈਨੂੰ ਦੋ ਸਾਲ ਹੋ ਗਏ ਦੇਖ
ਨਹੀਂ ਇੱਕ ਆਦ ਆਦਮੀ ਨੇ ਦੋ ਵਿਆਹ ਕਰਾਲੇ। ਉਪਰੋਂ ਪੰਜ ਜੋ ਉਹਦੇ ਬੱਚੇ ਨੇ ਐ ਚੀਜ਼ ਨਹੀਂ ਨਾ ਹੋਣੀ ਚਾਹੀਦੀ।
ਹਾਂਜੀ।
ਦਿਖਾਓ ਸਹੀ, ਸਹੀ ਤਰੀਕੇ ਕੇਵਲ ਇਹ ਦਿਖਾਓ।
ਬਹੁਤ ਸਾਲ ਪਹਿਲਾਂ ਮੈਂ ਦੇਖਦੀ ਸੀ, ਜਦੋਂ ਮੈਂ ਨਵਾ ਨਵਾ ਅਰਮਾਨ ਮਲਿਕ ਨਾਮ ਸੁਣਿਆ ਸੀ ਹੁਣ ਮੈਂ ਨੀ ਦੇਖਦੀ ਮੈਂ ਉਹੀ ਆਪਣਾ ਪੈਸਾ ਕਮਾ ਰਿਹਾ ਰੂਟੀਨ ਦਿਖਾ ਰਿਹਾ ਆਪਣਾ ਕੀ ਕਰ ਰਿਹਾ ਕੁਛ
ਹਾਂਜੀ।
ਮੈਂ ਬੰਦ ਕਰਤਾ ਮੈ ਕਿਹਾ ਛੱਡ ਪਰੇ ਕੋਈ ਹੋਰ ਦੇਖਦੇ ਹਾਂ ਏਸ ਤੋਂ ਵਧੀਆ। ਕਾਰਟੂਨ ਲਾ ਲਈਦੇ ਆ ਸ਼ੀਨ ਚੈਨ ਉਹ ਵੀ ਦੇਖਦੀ ਆ ਅਸੀਂ ਮੈਂ ਵੀ ਦੇਖਦੀ ਹਾਂ ਮੈਨੂੰ ਵੀ ਪਸੰਦ ਕਿਹਾ ਤੂੰ ਵੀ ਦੇਖ ਮੈਂ ਵੀ ਦੇਖਣੀ ਆ।
ਨਹੀਂ ਬੱਚੇ ਜੋ ਦੇਖਣ ਨਾ ਫਿਰ, ਸਾਨੂੰ ਵੀ ਉਹੀ ਦੇਖਣਾ ਪੈਂਦਾ। ਅਸੀਂ ਬੱਚਿਆਂ ਨੂੰ ਰੋਕ ਨਹੀਂ ਸਕਦੇ। ਤੇ ਕਿ ਇਹ ਨਾ ਦੇਖੋ ਬੇਟਾ, ਇਹ ਨਾ ਦੇਖੋ ਜੋ ਉਹਨਾਂ ਨੇ ਦੇਖਣਾ ਉਹੀ ਦੇਖਣ, ਬਟ ਟੀਵੀ ਤੇ ਹੋਰ ਵੀ ਬਹੁਤ ਕੁਛ ਆਉਂਦਾ ਹੈ। ਅਸੀਂ, ਅਸੀਂ ਉਹਨਾਂ ਨੂੰ ਨੈਗੇਟਿਵਿਟੀ ਵਾਲੇ ਗ਼ਲਤ ਦ ਦੱਸਦੇ ਪਏ ਕਿ ਬਲੋਗ ਦੇਖੋ। ਅਸੀਂ ਉਹਨਾਂ ਨੂੰ ਕੁਛ ਹੋਰ ਲਗਾ ਕੇ ਵੀ ਦੇ ਸਕਦੇ ਹਾਂ। ਸਿੱਖਣ ਵਾਲੀਆਂ ਚੀਜਾਂ, ਪੜ੍ਹਾਈ ਵਾਲੀਆਂ। ਪੋਇਮਸ ਵਗੈਰਾ ਲਗਾ ਕੇ ਦੇ ਸਕਦੇ ਹਾਂ ਅਸੀਂ। ਸਵਾਲ ਵਗੈਰਾ ਵਨਪਲੱਸ ਵਨ ਉਹ ਇਹਦੇ ਨਾਲ ਜ ਜਿਹਦੇ ਨਾਲ ਬੱਚਿਆਂ ਦਾ ਦਿਮਾਗ ਤੇਜ਼ ਹੋਵੇ। ਉਹ ਚੀਜ਼ਾਂ ਸਾਨੂੰ ਦਿਖਾਉਣੀਆਂ ਚਾਹੀਦੀਆਂ ਨੇ।
ਹਾਂਜੀ।
ਹ ਠੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ। ਨਹੀਂ ਤੇ